ਹਾਂਜੀ, ਸਸ ਰੀ ਕਾਲ, ਸਸ ਰੀ ਕਾਲ।
ਹਾਏ! ਵੇਖਿਆ ਈ ਨੀ ਮੈਂ, ਕੌਲ ਲੱਗ ਗਈ ਤੁਹਾਨੂੰ।
ਅੱਛਾ।
ਬੈਠੇ ਹਾਂ ਬੈਠੇ ਹੀ ਇਸ ਤਰ੍ਹਾਂ ਹੀ, ਲਾਈਟ ਬਾਰ- ਬਾਰ ਸਾਡੀ ਗੋਲ ਹੋਈ ਜਾ ਰਹੀ। ਉਹਨੂੰ ਕਹਿਣ ਡਈ, ਹਾਂ ਓਨੂੰ ਕਹਿਣ ਡਈ ਸੀ, ਖਾਲਾ ਕਰ ਕੇ ਤੇ ਉਹ ਹੋਮਵਰਕ ਕਰਨ ਬੈਠੀ ਹੋਈ ਆ।
ਅੱਛਾ।
ਹੋਮ ਵਰਕ ਕਰਨ ਬੈਠੀ ਹੋਈ ਆ, ਤੇ ਉਹੀ ਫੇਰ ਹਾਂ ਬੇਟਾ ਹੋਰ ਤੁਸੀਂ ਕੀ ਕਰ ਰਹੇ ਸੀ।
ਅਸੀਂ ਓਹੀ ਸੁੱਤੇ ਸੀ ਪਹਿਲੋਂ ਤੇ, ਸੌਂ ਕੇ ਫੇਰ ਉੱਠੇ ਤੇ ਇਹ ਕਹਿੰਦੇ ਬਾਥਰੂਮ ਨੀ ਆਉਣ ਡਿਆ। ਤੇ ਉਹੀ ਫੇਰ ਚਾਹ ਚ ਦਿੱਤਾ, ਪਾਣੀ ਪਾ ਕੇ। ਪੀਤਾ ਵਾ, ਤੇ ਉਹੀ ਸ਼ੂਗਰ ਕਿਹਾ ਨਾ ਚੈੱਕ ਕਰਨ ਨੂੰ, ਤੇ ਕੀਤੀ ਚਾਰ ਸੌ ਅੱਠ ਹੋਈ ਪਈ ਸ਼ੂਗਰ।
ਮੈਂ ਬੋਲਿਆ ਨਾ, ਸੂਗਰ ਈ ਵੱਧੀ ਹੋਣੀ।
ਹੂੰ,
ਹੂੰ, ਸਾਡੀ ਇਹ ਸਭ ਪ੍ਰੋਬਲਮ ਆਂਦੀ ਆ ਨਾ।
ਹਾਂ।
ਹੂੰ, ਕਿਉਂਕਿ ਸਾਡੇ ਇੱਥੇ ਪਾਪਾ ਨੂੰ ਵੀ ਸੀ, ਸੋਰੇ ਨੂੰ ਮੇਰੇ ਨੂੰ। ਤੇ ਉਹਨਾਂ ਨੂੰ ਇਸ ਤਰ੍ਹਾਂ ਹੀ ਹੁੰਦਾ ਸੀ ਨਾ, ਤੇ ਫੇਰ ਉਹੀ। ਖਾਣ ਨੂੰ ਹੁੰਦਾ, ਕੁਛ ਨਾ ਕੁਛ ਪ੍ਰੋਬਲਮ ਉਹਨਾਂ ਨੂੰ ਆਂਦੀ ਸੀ।
ਅੱਛਾ, ਕੰਨ ਦੀ ਵੀ।
ਅਹ ਕੰਨ ਦੀ ਨੀ ਸੀ ਮਤਲਬ ਇਤਰਾਂ ਹੀ ਦਵਾਈਆਂ ਪਾਉਂਦੇ ਰਹਿੰਦੇ ਸੀ, ਬੋਲਦੇ ਰਹਿੰਦੇ ਸੀ, ਸੁਣਨ ਨੀ ਡਿਆ, ਜਾਂ ਫਿਰ ਮੈਂ ਲਿਆ। ਕਢਵਾਉਂਦੇ ਸੀ, ਹਾਂ ਗੱਲ ਕਰਨ ਡਈ ਮੰਮੀ ਨਾਲ। ਹਾਂ ਜੀ।
ਉਹੀ ਦਿੱਤਾ ਤੇ ਆ ਹੁਣ ਪੀ ਕੇ ਚਾਹ ਪਾਣੀ, ਗੱਡੀ ਉਹੀ ਤੇ। ਤਾਂ ਕਣ ਦੀ ਅੱਗੇ ਮੈਂ ਉਹਦੀ, ਇਹ ਹੈਗੀ। ਟਿਕਟ ਉੱਧਰ ਦੀ ਆ, ਨਹੀਂ ਤੇ ਟਾਟਾ ਜਾ ਕੇ ਆਪਣਾ ਕਰਾ ਲੈਂਦੇ, ਚੈਕਅਪ ਚੁਕਅਪ ਕੇ ਇੱਕ ਵਾਰੀ।
ਹੂੰ।
ਵਿਖਾ ਲੈਂਦੇ ਚੰਗੀ ਤਰ੍ਹਾਂ।
ਹੂੰ-ਹੂੰ, ਕਿੰਨੀ ਤਰੀਕ ਨੂੰ ਐ ਏਧਰ ਦੀ।
ਇੱਕੀ ਨੂੰ ਆ ਸ਼ੈਦ।
ਅੱਛਾ ਇੱਕੀ ਨੂੰ।
ਹਾਂ, ਇੱਕੀ ਨੂੰ ਬੈਨਾ ਨਾ ਬਾਈ।
ਅੱਛਾ-ਅੱਛਾ!
ਬਾਈ ਨੂੰ ਹੁਣ ਜਾਣਾ ਕਿਤੇ। ਇੱਕੀ ਕਿ ਬਾਈ ਦੀ ਐ ਟਿਕਟ, ਬਾਈ। ਤੁਹਾਡੀ, ਇੱਕੀ, ਬਾਈ ਦੀ, ਬਾਈ ਦੀ ਐ।
ਅੱਛਾ, ਬਾਈ ਨੂੰ ਬਹਿਣਾ।
ਹਾਂ, ਅ ਹਾਂ।
ਅੱਛਾ! ਹੂੰ! ਹੂੰ! ਵਈ। ਬਾਹਰ ਲੱਗ ਗਿਆ ਸਾਡੇ ਵੀ, ਕੱਚ। ਕੱਚ ਲੱਗ ਗਿਆ ਸਾਡੇ ਹੀ, ਹਾਂ, ਲੱਗ ਗਿਆ, ਲਗਾ ਗਏ ਐ।
ਹਾਂ! ਚਲੋ ਚੰਗਾ ਵਾ ਨਾ, ਆਪੇ ਬਹਿੰਦੇ ਬੂੰਦੇ, ਚਲੋ ਆਰਾਮ ਨਾਲ।
ਹਾਂ! ਐ ਨਾ ਹਾਂ! ਹੁਣ ਉਤੇ ਹੀ ਜਿਹੜਾ ਪਾਣੀ ਆਊਗਾ ਆਊਗਾ, ਸੀੜੀਆਂ ਵਾਲਾ ਤਾਂ ਨੀ ਆਊਗਾ। ਥੋੜਾ - ਥੋੜਾ ਤਾਂ ਫਾਕਾ ਹੈ ਹੀ ਐ ਵਿਚ, ਲੇਕਿਨ ਸਾਈਡ ਸਾਈਡ ਚ ਦੇਖ ਓਧਰੋ ਦੀ, ਏਨਾਂ ਨੂੰ
ਠੀਕ ਐ
ਨਹੀਂ ਕਰਕੇ ਗਏ ਅਜ, ਲੋਹਾ ਲੱਗਾ ਆ ਨਾ ਸਾਈਡ ਸਾਈਡ ਚ।
ਅੱਛਾ।
ਤੇ। ਪਰ, ਉਹੀ ਫਿਰ ਹਾਕਾ ਤਾਂ ਰਹਿ ਹੀ ਜਾਂਦਾ ਦੀਵਾਲ ਨਾਲ, ਪੂਰਾ ਸਿਰ ਫਿਰ ਸੜਦਾ। ਹਲਕਾ - ਹਲਕਾ, ਜਿਆਦਾ ਨੀ, ਮਾਮੂਲੀ ਜਿਯਾ ਹੈਗਾ ਵਾ।
ਹਾਂ! ਉਹਦੇ ਨਾ ਨੀ, ਓਹਨਾਂ ਤੇ ਨੀ, ਉਹ ਸੱਟ ਕੇ ਆਊਗਾ ਤੇ ਆਊਗਾ ਥੋੜਾ ਬਹੁਤਾ ਹੀ।
ਦੋ ਜਾ ਕੇ, ਹਾਂ। ਔ ਜੇੜਾ ਕਹਿ ਡਏ ਕੇ ਬਾਹਰ ਪੇੜ ਲੱਗਾ ਹੋਇਆ, ਜਿਹੜਾ ਉਹਨੂੰ ਹਟਵਾਓ ਕਟਵਾਓ, ਉਹਨੂੰ ਹੁਣ। ਤੇ ਏ ਉਹਨੂੰ ਹਟਵਾ ਕੇ ਤੇ, ਮੈਂ ਕਿਹਾ ਥੱਲੇ ਬਾਹਾਰ ਪਲਤਸਰ ਕਰਕੇ, ਤੇ ਗਮਲੇ ਰੱਖਾਂਗੇ ਕਿਨਾਰੇ ਤੇ, ਹੂੰ! ਹੂੰ!
ਹਾਂ ਆ
ਗਮਲੇ ਰੱਖ ਦਾਂਗੇ ਤਿੰਨ ਚਾਰ ਵੱਡੇ-ਵੱਡੇ ਲਾਕੇ, ਫੁੱਲ ਫਲ ਵਾਲੇ ਹੋਈ ਕਹਿਦੇ ਨਾ। ਹਾਂ! ਉਹੀ ਮੈਂ ਕਹਿੰਨ ਡਿਆ ਹਟਾ ਦੋ ਗਾਚ ਹੁਣ, ਫਾਲਤੂ ਦਾ ਐਵੇਂ ਬਹੁਤ ਵੱਡਾ ਵੀ ਹੋ ਗਿਆ। ਮੁੱਢ ਮੁੱਢ ਵੀ ਬਹੁਤ ਮੋਟਾ ਹੋਈ ਜਾਣ ਡਿਆ, ਇਹਦਾ।
ਉਹ ਕਨੇਰ ਜੀ ਦਾ ਜੇੜਾ। ਕਨੇਰ ਦਾ ਹੀ ਹੈ ਨਾ। ਹਾਂ, ਉਹ ਵਾਧੂ ਹੈਗੇ ਤੇ, ਨਾਲੇ ਉਹ ਬੇਕਾਰ ਕੋਈ,
ਕਰਨਾ ਵੀ ਕੀ ਓਹ ਤੋਂ, ਸਾਡਾ ਕਿਹੜਾ ਕੰਮ ਦਾ, ਕੋਈ ਕੰਮ ਹੀ ਨੀ ਐ। ਤੋੜਨ ਦੇ, ਫੁੱਲ ਦੂਜੇ ਤੋੜਦੇ। ਐਵੇਂ ਹੀ ਹੂੰ! ਉਹੀ ਹੈ, ਕਿ ਛਾਂ ਛੂੰ ਗੱਡਿਆਂ ਦੀ, ਹੋ ਜਾਂਦੀ। ਅ ਹਾ! ਬਾਹਰੋਂ ਹਟਵਾ ਦੇਣਾ ਹੁਣ। ਹੂ ਓਹ ਛੋਟੇ ਹੀ ਲਗਾਵਾਂ ਗੇ, ਖਿਲਾਰਾ ਵੀ ਆ ਪੱਤੇ ਇੰਨੇ ਖਿਲਰ ਰਹਿੰਦੇ, ਇੱਕ ਦਮ ਗਿਰਦੇ ਰਹਿੰਦੇ। ਖਿਲਾਰਾ ਜੇਹਾ, ਹੂੰ! ਹੂੰ! ਹਾ! ਨਾ! ਹੁਣ ਤਾਂ ਹਟਵਾਓ, ਇੱਕ ਕੰਮ ਹੋ ਗਿਆ, ਹੁਣ ਦੂਜਾ। ਝੱਟ ਕਰੋ ਮੈ ਕਹਿ ਤਾਂ ਔ, ਹੈਲੋ, ਹਾਂ! ਅੱਗੇ? ਆਹ! ਏਡਾ ਮੋਟਾ ਸਾਰਾ। ਉੰਤਰਾ ਤੇ ਕੱਚਾ ਹੀ ਸ਼ਾਇਦ ਹੁੰਦਾ ਲੱਗਦਾ।
ਹਾਂ! ਤੇ ਉਹ ਟੋਕਾ ਨੀ ਹੋਣਾ ਨਾ, ਟੋਕੇ ਨਾਲ ਕੱਟਿਆ ਜਾਣਾ ਇ, ਥੋੜਾ ਥੋੜਾ ਕਰਕੇ।
ਹੂੰ!
ਜਾਂ ਫਿਰ ਆਰੀ- ਆਰੀ ਹੁੰਦੀ, ਤੇ ਆਰੀ ਨਾਲ ਵੀ ਕੱਟਿਆ ਜਾਣਾ।
ਹੂੰ ਹੂ ਨਹੀਂ! ਆਰੀ ਤੇ ਮਿਲ ਹੀ ਜਾਊਗੀ, ਟੋਕਾ ਆਰੀ ਤੇ ਮਿਲ ਹੀ ਜਾਣਾ ਬਾਹਰ ਕਿਤੇ ਲਾਗੇ, ਹੂੰ!
ਪਹਿਲੋ ਛੋਟਿਆਂ ਛੋਟਿਆਂ ਟਾਹਣਿਆਂ, ਉਤੋਂ ਹਟਾ ਦਿਓ ਨਾਂ
ਹੂ
ਤੇ ਮੁੜਕੇ ਥੱਲਿਓ ਮੂਡ ਕਾਟ ਦਿਓ, ਹੌਲੀ ਹੌਲੀ ਲੱਗੇ ਰਹਿਣੇ ਨਿਆਣੇ ਹੈ ਹੀ, ਔ ਤਿੰਨੋ ਵਾਰੀ ਵਾਰੀ ਕੱਟਣਗੇ, ਤੇ ਕੱਟਿਆ ਜਾਣਾ ਏ।
ਬਾਹਰ ਪਲਾਸਟਿਕ ਗਿਰਿਆ ਹੋਇਆ ਇੱਕ, ਤੇ ਉਹਦੇ ਚ ਕਿੰਨੇ ਵੱਡੇ ਵੱਡੇ ਕੋਕਰੋਚ ਕੋਕਰੋਚ ਆਉਣ ਡੇ, ਇੱਕਦਮ ਚੱਟਣ ਵਾਸਤੇ, ਵੇਖੀ ਉਹ ਲੱਗੇ ਗਾ ਤੇਰਾ ਜੀਜਾ, ਹੂ, ਇਹਨਾਂ ਨੂੰ ਵੇਖ ਕੇ, ਤੇ ਮੇਰਾ ਇਮਲੀ ਖਾਂਦੇ ਜੀ ਨੀ ਕਰਦਾ ਕਿਸ ਤਰ੍ਹਾਂ ਦੇ ਪੂਰਾ ਇਮਲੀ ਦੇ ਉਹਦੇ ਲੱਗਦੇ ਨਾ ਤਾਂ ਦੀ ਮੁੰਡੀਆਂ ਜੀ ਉਹਨਾਂ ਦੀਆਂ
ਗਲ਼ੀ ਚੱ ਅੱਛਾ ਉਹ
ਜੀ ਜੀ ਹਾਂ ਉਹਨਾਂ ਦੀ ਮੁੰਡੀ ਜਿਹੜੀ ਹੁੰਦੀ ਆ ਆਹ ਹਾਂ ਹਾਂ ਆਸੀਂਲ ਨਹੀਂ ਮੁੰਡੀ ਅਰੇ ਇਮਲੀ ਜਿਹੜੀ ਹੁੰਦੀ ਹੈ ਇਮਲੀ ਹਾਂ ਇਮਲੀ ਦੇ ਅੰਦਰੋਂਦੀ ਜਿਹੜਾ ਨਿਕਲਦਾ ਤੇ ਉਹ ਨੀ ਕਾਕਰੋਚ ਦੀ ਤਰਾਂ ਉਹ ਰਹਿੰਦਾ ਵਾ ਉੱਤੇੇ ਦਾ ਉਹਦੀ ਮੁੰਡੀ ਨੀ ਖਦਾਹੀ ਨਾ ਕਿੰਨਾ ਅਜੀਬ ਜਾ ਲੱਗੇਗਾ ਹੁਣ ਅੱਗੇ ਸਾਡੇ ਘਰ ਦੇ ਉੱਤੇ ਇੱਕਦਮ ਜਿਹੜਾ ਟਾਵਰ ਬਣਿਆ ਹੋਇਆ ਉੱਥੇ ਉਹ ਪੀਪਲ ਦਾ ਘਾਸ ਉਗ ਆਇਆ
ਦਾਅਵਤ ਬਣਿਆ ਫਿਰ ਉਹਦੇ 'ਚ
ਹਾਂ! ਉਹਦੇ 'ਚ ਨਿਕਲ ਆਇਆ। ਤੋਂ ਉਹੀ, ਉਹੀ ਉਹਨੂੰ, ਹੂੰ! ਇਹਨਾਂ ਨੂੰ ਕਿਹਾ ਜਿਹੜੇ ਆਏ ਸੀ ਕੱਚ ਲਗਾਉਣ ਵਾਸਤੇ, ਅਸੀਂ ਕਿਹਾ ਕਿ ਮਤਲਬ ਉਹਨੂੰ ਪੁੱਠ ਦੇ ਕਰਕੇ, ਸ ਅਸੀ ਲੋਗ ਚੜਨ ਨਾ ਕਿਤ ਤਰ੍ਹਾਂ ਉਤੇ ਸਿਰੇ ਨੂੰ ਚੜੇ ਹੋਏ ਸੀ। ਤੇ ਮੈਂ ਕਿਹਾ ਨਿਕਾਲ ਦੋ। ਨਿਕਾਲਦੇ ਤੇ ਕਹਿੰਦਾ ਨਹੀਂ ਸਾਡੇ ਚੇ ਅਸੀਂ ਲੌਂਗ ਇਹ ਆ ਹਿੰਦੂ ਅਸਲਮ ਪੁੱਟਦੇ ਆ ਗਾਛ ਨੂੰ ਕਹਿੰਦੇ ਅਸੀਂ ਨੀ ਪੁੱਟ ਸਕਦੇ ਮੈਂ ਕਿਹਾ ਦਸ ਤੁਹਾਡੇ ਖਾ ਪੁੱਟਣਾ ਇੱਕ ਕਿਹੜਾ ਤੁਹਾਨੂੰ ਬੰਦਾ ਮਾਰਨ ਵਾਸਤੇ ਕਹਿਣ ਡੇ ਸਾਡੇ ਘਰ ਚ ਸਾਡੇ ਉੱਧਰ ਜਿੱਧਰ ਟੈਂਕੀ ਰੱਖੀ ਨਾ ਉੱਥੇ
ਹਾਂ
ਉਹ ਤੇ ਪਰਲੇ ਪਾਸੇ ਨਿਕਲਿਆ ਵਾ
ਅੱਛਾ ਤੇ ਡੀਜ਼ਲ ਪਾ ਦੋ ਸੜ ਜੂਗਾ
ਉਸਤੇ ਆਂ ਨਾ ਛੱਤ ਤੇ ਹੁਣ ਕੋਈ ਚੜ੍ਹੇ ਤੇ ਫਿਰ ਹੀ ਉੱਥੇ ਟਾਵਰ ਚ ਟੈਂਕੀ ਵੀ ਜਿਥੇ ਰੱਖੀ ਤੇ ਜਿੱਥੇ ਟੈਂਕੀ ਰੱਖੀ ਆ ਹਾਂ ਉਹ ਵੀ ਇਕ ਦਮ ਕਿਨਾਰੇ ਚ ਉੱਧਰ ਬਨੇ ਨਹੀਂ ਨਹੀਂ
ਉਹਨੇ ਤੇ ਪਾੜ ਘੱਤਣੇ ਨਾ ਉਹ ਟੈਂਕੀ ਟੂਂਕੀ ਪਾਟ
ਅਚਾਨਕ ਕੁੱਦਣ ਵੇਖ ਆਖਿਆ ਤੇ ਮੈਂ ਕਿਹਾ ਉਹੀ ਅੱਜ ਹੁਣ ਚੜਿਆ ਆ ਤੇ ਮੈਂ ਕਿਹਾ ਚ ਕੱ ਦਊਗਾ ਕਹਿੰਦੇ ਅਸੀਂ ਕੱਢਣਾ ਮਾਂ ਉਹ ਸੜੇ ਮੇਂ ਕੰਮ ਕਰਦੀ ਪਈ ਸੀ
ਹਾਂ ਉਹੀ ਫਿਰ ਕਿਆ ਮੈਂ ਹੁਣ ਆਪਣੇ ਲੇਵਰ ਆਊਗੇ ਤੇ ਉਹਨਾਂ ਨੂੰ ਹਾਂ ਫਿਰ ਬੋਲਿਆ ਉਹਨਾਂ ਨੂੰ ਮੈਂ ਹੁਣ ਆਪਣੇ ਕੋਈ ਲੇਬਰ ਆਊਗੀ ਤੇ ਫਿਰ ਚੜਾਇਓ ਮੈਂ ਕਿਹਾ ਉਹਨਾਂ ਨੂੰ ਚੜਵਾਇਓ
ਇਸ ਤਰਾਂ ਹੀ ਤੇ ਮਾਮੇ ਹੁਣ ਦਾ ਹੋਇਆ ਸੀ ਥੱਲੇ ਜੜ੍ਹਾਂ ਬਣ ਬਣ ਕੇ ਟੈਂਕੀ ਉਤਾਂ ਚੁੱਕ ਤੀ ਉਹਨਾਂ ਨੇ ਟੈਂਕੀ ਕੀ ਇੱਕ ਪਾਸੇ ਨਾ ਉੱਠੀ ਹੋਈ ਉਹਨਾ ਨੇ ਕਦੇ ਧਿਆਨ ਹੀ ਨੀ ਦਿੱਤਾ ਉਹੀ ਅਸੀਂ ਚੜੇ ਤੇ ਕਹਿੰਦੇ ਮੈਂ ਟੈਂਕੀ ਤੇ ਕਿੱਡੀ ਇੱਕ ਪਾਸੇ ਉੱਠੀ ਹੋਈ ਤੇ ਮਾਮੀ ਨੂੰ ਸਦਿਆ ਸਦਿਆ ਉਹਨੂੰ ਵਿਖਾਇਆ ਕਿ ਆਹ ਵੇਖ ਟੈਂਕੀ ਦਾ ਕੀ ਹਾਲ ਹੋਇਆ ਤੁਹਾਡੀ ਦਾ ਕਹਿੰਦੀ ਅਰੇ ਅਸੀਂ ਕਦੀ ਧਿਆਨ ਹੀ ਨਹੀਂ ਦਿੱਤਾ ਮੁੜ ਕੇ ਦੂਜੇ ਦਿਨ ਚੜ੍ਹੇ ਸਾਰਾ ਟੱਬਰ ਉੱਤੇ ਫਿਰ ਟੈਂਕੀ ਕਿ ਉਹ ਖਾਲੀ ਕਰਕੇ ਪਲਟੀ ਕੀਤੀ ਫਿਰ ਸਾਰਾ ਹਟਾਇਆ ਸਾਫ਼ ਕਰਕੇ ਤੇ ਫਿਰ ਰੱਖੀ ਜਾਂਦੇ ਟੈਂਕੀ ਦਾ ਹੀ ਕੰਮ ਹੋ ਜਾਣਾ ਸੀ ਨਹੀਂ ਨਾ ਵੇਖਦੇ ਤੇ ਹੋਰ ਥੋੜ੍ਹੇ ਦਿਨ
ਉਹੀ ਤੇ ਵਾਵਾ ਵੱਡਾ ਹੋ ਗਿਆ ਸੀ
ਮੋਟੀਆਂ ਮੋਟੀਆਂ ਥੱਲੇ ਜੜ੍ਹਾਂ ਫੈਲ ਗਈਆਂ ਟੈਂਕੀ ਦੇ ਥੱਲੇ ਥੱਲੇ ਨਾ ਜੜ੍ਹਾਂ ਜੜ੍ਹਾਂ ਜਿਹੀਆਂ ਇਕਦਮ ਖਿਲ ਰਹੀਆਂ ਹੋਈਆਂ।
ਅੱਛਾ ਪੂਰਾ ਜਾਲ ਵਿ ਛਾ ਲਿਆ ਉਹਨੇ ਹਾਂ ਇਹ ਵੀ ਤੇ ਉੱਤੇ ਵਾਹ ਵਾ ਮਤਲਬ ਇੱਕ।। ਹੱਥ ਜਿੰਨਾ ਜਿੱਥਾਂ ਮਤਲਬ ਹੱਥ ਤੋਂ ਲੈ ਕੇ ਅਰਖ ਜਿੰਨਾ ਨਾ ਇੰਨਾ ਵੱਡਾ ਹੋ ਗਿਆ ਵਾ ਉਹ।
ਮੈਂ ਵਾਹਵਾ ਹੀ ਹੋ ਗਿਆ ਥੱਲੇ- ਥੱਲੇ ਜੜਾ। ਫੈਲਦੀਆਂ ਜਾਂਦੀਆਂਦੀਆਂ ਹੋ ਗਈ ਆ। ਟੈਮ ਨਾਲ ਕੱਢਣਾ ਪੈਣਾ ਵੱਡਾ ਹੋ ਜਾਣਾ ਆਪੇ।
ਹਾਂ।
ਡਾਂਸ ਛੱਡ ਕੇ ਔਖਾ ਨਾ ਮੋਰ ਕੇ। ਕੰਦ -ਕੁੰਦ ਪਾੜੂ ਚਰਚਾ ਧਵਾਇਓ ਆ ਚੇਤੇ ਨਾ।
ਹਾਂ ਉਹੀ ਤੇ ਮੈਂ ਅਚਾਨਕ ਚ ਦੇਖਿਆ ਮੈਂ ਕਿਹਾ ਰੇਜਰ ਰਹਿਣਾ ਨੀ ਚਾਹੀਦਾ ਕਹਿੰਦੇ ਦੀਵਾਲ ਪੜ ਦਿੰਦਾ ਵਾ। ਉਹੀ ਫਿਰ ਦੱਸਿਆ ਹੁਣ ਆਊਗਾ ਉੱਥੋਂ ਤੇ ਫਿਰ ਘਟਾਓਗੇ।
ਹੂ,,,
ਆਂਟੀ ਨੇ ਵੀ ਅਨਾਜ ਦਾ ਗੜ ਹਟਾਇਆ ਸੀ ਸਾਹਮਣੇ ਫਿਰ ਤੇ ਫੁੱਲ ਉੱਗਿਆ ਹੋਇਆ ਬਾਕੀ ਕਟਵਾ ਦਿੱਤਾ ਸੀ ਸਾਰਾ।
ਫੋਨ ਵੇਖਣ ਦੀ ਤੇ ਕਹਿਣ ਸਭ ਤੋਂ ਬੈਸਟ ਮੌਸਮ ਆ ਜੁਲਾਈ ਅਗਸਤ ਚ ਬੀਜ ਜਿਹੜੇ ਲਾਉਣੇ ਲਾਸਟ। ਪੜਦੇ ਕਈ
ਅੱਛਾ ਚਲੋ ਫਿਰ ਲਗਾ ਲਦੇ ਹਾਂ ਮੈਂ ਵੀ ਮਿਲ। ਇਸ ਚੀਜ਼ ਦਾ ਲਗਾਉਣਾ ਲਗਾਉਣਾ ਕਰਕੇ ਤੇ ਲਗਾ ਹੀ ਨਹੀਂ ਪਰ ਹੀ ਚੇਤਾ ਹੀ ਨੀ ਭੁੱਲ ਰਿਹਾ ਉਹ ਤੇ ਗਮਲਾ ਸਾਫ਼ ਸੂਫ ਕਰਕੇ ਰੱਖ ਕੇ ਆਈ ਹਾਂ।
ਹੂ,,,
ਥਲੇ ਨਹੀਂ ਯਾਦ ਆਉਂਦਾ ਉੱਤੇ ਜਾਂਦੀ ਨਾ ਫਿਰ ਗਮਲੇ ਵੇਖ ਕੇ ਆ ਜਾਂਦਾ ਖਿਲਾਉਣੇ ਦੇ ਬੀ ਵੇ ਫਿਰ ਮਾਰੀ ਦੀ ਬੈਲ
ਉਹਨੇ ਮੈਂ ਵੀ ਲਗਾਈ ਸੀ ਅਪਰਾਜਤਾ ਦੀ ਨਾ। ਕੁਛ ਚੰਗੀਆਂ ਫਲੀਆਂ ਤਿੰਨ ਚਾਰ ਫਲੀਆਂ ਹੀ ਕੁਛ ਨਨਾਨ ਦੀ ਕੁੜੀ ਨੂੰ ਦੇ ਆਈ ਹੀ ਦੋ ਮੈਂ।
ਤੇ ਉਹ ਆ ਕੇ ਦੇਖਣ ਡੀ ਮੈਂ ਕਿਹਾ ਹੋ ਗਿਆ ਤੇ ਵੇਖਿਆ ਝੋਲੇ ਚੋਂ ਇੱਕੋ ਫਲੀ ਨਿਕਲੀ। ਮੈਂ ਕਿਹਾ ਲੈਵੇਂ ਦਿੱਤੀਆਂ ਮੈ ਆਂ ਤੇ ਵਾਹਵਾ ਸੀ ਸਮਝ ਨੀ ਜਦ। ਪੈਪ ਤੇ ਡਿੱਗ ਪੀਆਂ ਮਰਦਾ ਤੇ ਉਹੀ ਮਤਲਬ। ਤੇ ਉਹ ਦੋ ਚਾਰ ਲਗਾਏ ਲਗਾਏ ਤੇ ਉਹ ਸਾਡੇ ਡੌਗੀ ਨੇ। ਪੁੱਟ -ਪੁੱਟ ਕੇ ਮਿੱਟੀ ਉਹ ਸਾਰੇ ਬੀਜ ਖ਼ਰਾਬ ਕਰਤੇ ਜਿੱਥੇ ਮੈਂ ਲਾਏ ਸੀ। ਤੋਣ ਉਹੀ ਸੋਚਣ ਡੀ ਥੋੜਾ ਜਿਹਾ ਬੱਦਲ ਹੋਵੇ ਲਾਵਾਂ।
ਹਾਂ ਉਹੀ ਨਾ ਅਸੀਂ ਵੀ ਲੈਣ ਦੱਸ ਗਏ ਸੀ ਬੱਚਿਆਂ ਨੂੰ। ਇੱਕ ਨੂੰ ਹੀ ਲੈਣ ਗਏ ਸੀ ਐਕਸਟਰਾ ਲੈ ਜਾਵਾਂਗੇ। ਫਿਰ ਉਹੀ ਫਿਰ ਉਧਰੋਂ ਦੀ ਫਿਰ ਕੰਮ ਹੋਣ ਕਿਸੇ ਨੂੰ ਸਦਨੇ ਸੀ। ਫਿਰ ਉੱਧਰ ਗਏ ਕਿੱਲੀਆਂ ਛੱਡਣ। ਉੱਥੇ ਹੂ ਉੱਥੇ ਫਿਰ ਬਿੱਲੀ ਬੱਚੇ ਵੇਖ ਲਿਓ ਇਹਨਾਂ ਦਾ ਚਾਚਾ ਬਣਾ। ਵੀਡੀਓ ਖੁਲਾਉਂਦਾ ਰਹਿੰਦਾ ਸੀ ਤੇ ਉਹੀ। ਫਿਰ ਦੇਖ ਮੈਂ ਕਿਹਾ ਆਈ ਜਗਾ ਨਾ ਵੀਡੀਓ ਬਣਾ ਕੇ ਕੁਲ ਦੇ ਹੁੰਦੇ ਸੀ ਫਿਰ ਵੇਖਿਆ ਤੈਨੂੰ ਸੁੱਤਾ ਹੋਇ ਬਿੱਲੀ ਬੱਚਾ ਹੋਈ ਚੁੱਕੇ ਫਿਰ। ਖੇਡਿਆ ਵਡਿਆ ਛੋਟੀ ਵੀ ਸੀ ਨਾਲ ਉਹਨੇ ਵੀ ਚੁੱਕਿਆ ਉਹ ਕਹਿੰਦੀ ਅਸੀਂ ਤੇ। ਕਹਿੰਦੇ ਰਹਿੰਦੇ ਆ ਲੈ ਜਾਓ ਲੈ ਜਾਓ ਭਈਆ ਨੀ ਕਹਿੰਦੀ ਲੈ ਕੇ ਜਾਂਦਾ ਤੇ। ਕਦੇ ਉਹੀ ਨੀ ਲੈ ਕੇ ਜਾਂਦਾ ਵਾ ਕਰਕੇ ਫਿਰ ਕਹਿੰਦਾ। ਨੀ ਆ ਮੈਂ ਕਿਹਾ ਹਾਂ ਜਗ੍ਹਾ ਤੇ ਸਾਡੀ ਹੈ ਨੀ ਮੈਂ ਜਿਸਰ੍ਹਾਂ ਖੁੱਲਾ ਛੱਡਿਆ ਤਾਂ ਮੈਂ ਕਿਹਾ ਉਹੇ ਬਾਹਰ ਨੂੰ ਭਜਣਾ ਉਹ ਬਾਹਰ ਨਿਕਲ। ਮਤਲ ਕੁੱਤਿਆਂ ਨੇ ਨੀ ਕੁੱਤਿਆਂ ਨੇ ਨੀ ਛੱਡਣਾ। ਹਾਂ ਉਹੀ ਨਾ ਮੈਂ ਕਿਹਾ ਜਿਸ ਤਰ੍ਹਾਂ ਬਾਹਰ ਨਿਕਲਿਆ ਤੇ ਮਾਰ ਦੇਣਾ ਉਹਨਾਂ ਨੇ। ਚਲੋ ਠੀਕ ਹੈ ਫਿਰ ਰੱਖ ਦੀਏ ਨਾ ਫਿਰ ਲਗਾਉਂਗੀ। ਹਾਂਜੀ। ਠੀਕ ਹੈ।